ਹੈਲੋ ਸਤਿ ਸ੍ਰੀ ਅਕਾਲ ਜੀ
ਹਾਂ ਹੋਰ ਸੁਣਾਓ ਵਧੀਆ ਤੁਸੀਂ ਸੁਣਾਓ ਤੁਸੀਂ ਸੁਣਾਓ ਕੁਛ ਨੀ ਬਸ ਬੈਠੇ ਦੇ ਸੀ ਆਰਾਮ ਨਾਲ ਫਰੀ ਹੋ ਗਏ ਦਿਆ ਹਾਂ ਬਸ ਬੱਚੇ ਨੇ ਬਸ ਬੱਚੇ ਦੇ ਨਾਲ ਥੋੜਾ ਲੱਗੇ ਰਹੀ ਦਾ ਹੈ
ਅੱਛਾ ਹਾਂ ਬਸ ਮੈਂ ਪੁੱਛ ਸੁਣਾ ਸੀ ਵੀ ਤੁਸੀਂ ਜਿਹੜਾ ਸਮਾਨ ਦੁਕਾਨ ਦਾ ਲਿਆਇਓ ਕਿਸ ਤਰ੍ਹਾਂ ਦਾ ਲਿਆਇਓ ਬਾਥਰੂਮ ਵੀ
ਅੱਛਾ-ਅੱਛਾ ਹਾਂ ਉਹ ਮੈਂ ਨਵਾਂ ਬਣਵਾ ਰਹੀ ਹਾਂ ਨਾ। ਸਾਰਾ, ਹਾਂ-ਹਾਂ, ਲਿ ਕਦੇ ਅਸੀਂ ਮਤਲਬ ਕਿ ਪੁਰਾਣੇ ਸੀਏ। ਲੇਕਿਨ ਉਹਨੂੰ ਮਤਲਬ ਕਿ ਸਾਰਾ ਇਹਨੂੰ, ਕਰਵਾ ਰਹੀ ਹਾਂ। ਨਵੇਂ ਦਾ ਸਾਰਾ ਬਾਥਰੂਮ ਸਾਰਾ, ਤਲਵਾਇਆ, ਅਸੀਂ-ਅਸੀਂ ਸਵੇਰ ਦੇ ਗਏ ਤੇ ਸੀ, ਸਵੇਰ ਗਈ ਸਾਂ ਨੌ ਵਜੇ ਦੀ ਹੁਣ ਸੱਤ ਵਜੇ, ਘਰ ਵਾਲੀ, ਸਾਡੇ ਸੱਤ ਵੱਜ ਗਏ ਮੈਨੂੰ ਘਰ, ਉਹਨਾਂ ਨਾਲ ਬੜਾ ਖੱਪਣਾ ਪੈਂਦਾ ਸਾਰਿਆਂ ਦੇ ਨਾਲ ਮਜ਼ਦੂਰਾਂ ਦੇ ਨਾਲ ਸਮਾਨ ਦੇ ਨਾਲ ਦੇਖਣਾ ਪੈਂਦਾ ਨਾ ਸਫਾਰੀਕੀ ਦੇ ਨਾਲ ਕਿਸ ਤਰ੍ਹਾਂ ਤਾਂ ਕੀ ਕਰਦੇ ਨੇ, ਕੀ ਨਹੀਂ ਕਰ ਰਹੇ ਨਿੱਕਾ ਨਿੱਕਾ ਸ ਤਾਂ ਕਰਕੇ ਤੇ ਬਾਥਰੂਮ, ਚਲਵਾਤੇ ਨੇ ਮੈਂ ਸਾਰੇ, ਆਂ ਵਗੈਰਾ ਸਾਰੀਆਂ ਜਿੰਨੀਆਂ ਵੀ ਨੇ ਨਾ ਸਭ ਬਦਲਵਾ ਦਿੱਤੀਆਂ ਨੇ ਹਾਂ ਦੁਬਾਰਾ ਸਾਰਾ ਨ ਲਵਾਤੀਆਂ ਨੇ ਪੁਰਾਣੀਆਂ ਸੀ, ਉਹ ਜਿਹੜਾ ਰਹਿੰਦੇ ਸੀ ਨਾ ਉਹ ਨਹੀਂ ਸੀ ਸਹੀ ਰੱਖਿਆ ਉਹਨਾਂ ਨੇ ਘਰ ਸਾਰਾ,
ਅੱਛਾ,
ਅ ਬਦਾ ਜੇ ਰੱਖਿਆ ਦਾ ਸੀ। ਹਾਂ ਤੇ ਫੇਰ ਉਹ ਟੂਟੀਆਂ ਵੀ ਬਦਲਵਾਈਆਂ ਕੋਖ ਵੀ ਬਦਲਵਾ ਦਿੱਤੇ ਸਾਰੇ ਫਿਰ ਪ ਵੀ ਬਦਲਵਾ ਦਿੱਤੇ ਮੈਂ ਤੇ ਤਾਂ ਪਤਾ ਨ ਕਿ ਮਾਲੀ ਨ ਸੀ। ਕਰ ਰਿਹਾ ਪੋਟਾਂ ਦੇ ਬੈਣ ਤੇ ਮ ਦੇ ਹਾਂ। ਪਰ ਇਹ ਬਹੁਤ ਜ਼ਿਆਦਾ ਖ਼ਰਾਬ ਸੀ, ਬਹੁਤ ਜ਼ਿਆਦਾ ਫਿਰ, ਫਿਰ ਸਾਰੇ ਮੈਂ, ਫਿਰ ਨਵੇਂ ਵਧੀਆ ਵਾਲੇ ਪੁਆ ਦਿੱਤੇ ਨੇ, ਸਿੰਗਲ ਵਾਲੇ ਜਿਹੜੇ ਆਦੇ ਨੇ ਨਾ, ਪੂਰੇ ਉਹਦੇ ਉਹ ਵਾਲਾ ਪੁਆ ਦਿੱਤਾ ਵਾ, ਤੇ ਹੁਣ ਤਾਂ ਕਰਕੇ ਨਾਲੇ ਮਤਲਬ ਕਿ ਸਾਰੇ ਫਿਟਿੰਗ ਕਰਵਾਈਏ, ਜਿੰਨੀ। ਵੀ ਸ਼ਾਵਰ ਵੀ, ਨਵੇਂ ਪੁਏ ਨੇ, ਉੱਥੇ ਉਹ ਵੀ ਨਵੇਂ। ਲਵਾ ਕੇ ਪਆ ਦਿੱਤੇ ਨੇ, ਤੇ ਫਿਰ ਆਂਦੇ ਨੇ ਨਾ ਉਹ ਜਿਹੜੇ ਥੀ ਪੀਸ ਵਗੈਰਾ, ਟੋਵਲ ਐਂਡ ਨਾਲ ਐਂਗਲ। ਹਾਂ। ਇਹ ਸਾਰੇ ਨਵੇਂ ਲਵਾਏ ਨੇ, ਮੈਂ।
ਅੱਛਾ-ਅੱਛਾ।
ਦੋ ਬਾਥਰੂਮ ਸੀ, ਨਾ ਸਾਡੇ। ਇੱਕ ਤੇ ਅਠਿਆ ਚ ਸੀ, ਔਰ ਇੱਕ ਇੰਝ ਹੀ ਸੀ ਤੇ। ਅਟੈਚ ਵਾਲੇ ਚ ਵੀ ਤਾਂ ਉਹਦੇ ਚ ਵੀ ਪਾ ਦਿੱਤੇ।
ਤੇ ਜਿਹੜਾ ਮਟੀਰੀਅਲ ਹੈ, ਕਿਸ ਤਰੀਕੇ ਦਾ ਸਟੀਨ ਦਾ, ਜਾਂ ਪਿੱਤਲ ਦਾ ਹੈ, ਕਿਸ ਤਰ੍ਹਾਂ ਦਾ।
ਸਾਰਾ ਹਾਂ, ਹਾਂ ਵਧੀਆ ਵਾਲੀ ਸਟੀਲ ਲੈ ਕੇ ਲਵਾਇਆ। ਤੇ, ਮੇਰਾ ਭਰਾ ਹੀ ਕੰਮ ਕਰਦਾ, ਮੈਂ ਤੇ ਉੱਥੋਂ ਹੀ ਲੇ ਆਈ ਸਾਂ, ਸਾਰਾ ਸਮਾਨ ਆਪਣੇ ਭਰਾ ਕੋਲੋਂ। ਵਾਲਾ ਲਗਵਾਨ ਵਾਲਾ ਹਾਂ ਤੇ ਉਹਨਾਂ ਕੋਲੋਂ, ਉਹ ਲਿਆਈ ਸਾਂ ਬਾਥਰੂਮ ਦੇ ਸਾਰੇ ਫਿਟਿੰਗ ਵਾਲੇ ਟੂਟੀਆਂ ਦਾ ਧਿਆਨ ਭੁੱਲ ਗਿਆ ਸੀ। ਜਿਵੇ ਤੁ ਫਿਰ ਮੈਂ, ਆਪੇ ਇੰਝ ਨੂੰ ਲਈਆਂ ਸੀ।
ਅੱਛਾ।
ਤੇ ਉਹ ਲਵਾਏ ਨੇ ਬੜੇ ਵਧੀਆ ਲੱਗਦੇ ਉਹ ਨੂੰ ਮੁਸਲਮਾਨਾਂ ਨਾਲ ਦੇਖ -ਦੇਖ ਕੇ ਮਨ ਇੰਨਾ ਖੁਸ਼ ਹੋ ਰਿਹਾ। ਜਦੋਂ ਲਿੱਤਾ ਸੀ ਨਾ ਮਕਾਨ, ਉਦੋਂ ਬੜਾ ਉਹ ਲੱਗਦਾ ਸੀ। ਦੀ ਜਗ੍ਹਾ ਜੁਹਾ ਸਾਡੀ ਖੋਲਏ ਨਾ ਪਹਿਲਾਂ ਮਤਲਬ ਕੀ ਰਹਿੰਦੇ ਸੀ ਛੋਟਾ ਸੀ ਥੋੜ੍ਹਾ ਹੁਣ ਵੱਡਾ ਲਿੱਤਾ ਮਕਾਨ ਤਾਂ ਕਰਕੇ ਤੇ ਹੁਣ ਮਤਲਬ ਕਿ ਉਹਦੇ ਚ ਸਭ ਕਰਵਾ ਕੇ ਆਈਆਂ ਉਹਨੇ
ਅੱਛਾ ਤੇ ਉਹਦੇ ਕਿਤੇਨੇ ਕਮਰੇ ਨੇ ਕਿਤੇਨੇ ਬਾਥਰੂਮ ਵਗੈਰਾ ਨੇ ਤੁਹਾਡੇ
ਮਤਲਬ ਕਿ ਰੂਮ ਨੇ ਇੱਕ ਇੱਕ ਹੋਾਲ ਰੂਮ ਔਰ ਇੱਕ ਮਤਲਬ ਕਿ ਦੋ ਬਾਥਰੂਮ ਹੈ ਇੱਕ ਰੂਮ ਦੇ ਨਾਲ ਅਟੈਚ ਰ ਇੱਕ ਕਮਨ ਹੈ ਇੱਕ ਰਸੋ ਹੋਈਏ ਫੇਿਰ ਰਸੋਈ ਦੇ ਨਾਲ ਹੀ ਨਾ ਜਿਹੜਾ ਉੱਥੇ ਇੱਕ ਸਟੋਰ ਰੂਮ ਦਿੱਤਾ ਵਾ ਉਹਨਾਂ ਨੇ ਰਸੋਈ ਦਾ ਛੋਟਾ ਜਿਹਾ ਰਸੋਈ ਦੇ ਨਾਲ ਬਈ ਜਿਹੜਾ ਬੰਦਾ ਪਲੇਟ ਵ ਉਹਦੇ ਉੱਤੇ ਕੁਛ ਵੀ ਨਾ ਲਵੇ ਰੋਟੀ ਬਣਾ ਲੈੀ ਥਾਂ ਤੇ ਸਭ ਚੀਜ਼ਾਂ ਚੁੱਕੇ ਬੰਦਾ ਨੂੰ ਤੱਖ ਦੇ
ਅੱਛਾ ਸਟੋਰ ਹੈ ਛੋਟਾ
ਸਟੋਰ ਬਣਿਆ ਦਾ ਛੋਟਾ ਫੱਟੀਆਂ ਪਈਆਂ ਨੇ ਅੰਦਰ
ਹਮ
ਬੱਚੇ ਦਾ ਕੰਮ ਤੇ ਕਰਾਉਣਾ ਪਏਗਾ ਮੈਨੂੰ ਬਾਅਦ ਦੇ ਵਿੱਚ ਸਾਰਾ ਫਰਨੀਚਰ ਨਜ ਕਰਇਆ ਤੇ ਉਹਦੇ ਨਾਲ ਹੀ ਨਾ ਸਟੋਰ ਸਟੋਰ ਦੇ ਨਾਲ ਹੀ ਇੱਕ ਉਹਨਾਂ ਨੇ ਲੋਂਡਰੀ ਉਹ ਦਿੱਤੀ ਹੁੰਦਾ ਕੱਪੜੇ ਧੋਣ ਦਾ
ਅੱਛਾ
ਤੇ ਪਰ ਅਸੀਂ ਤਾਂ ਉਹਨੂੰ ਯੂਜ ਨਹੀਂ ਕਰਾਂਗੇ ਤੇ ਮੈਂ ਤੇ ਉਹਦੇ ਚ ਵੱਡਾ ਸਿੰਗ ਲਵਾ ਰਹੀ ਹਾਂ ਪਾਂਡੇ ਮਾਂਜਣ ਵਾਸਤੇ ਕਿਉਂਕਿ ਉਹ ਥਾਂ ਨੂੰ ਮੈਂ ਕਵਰ ਕਰਾ ਕੇ ਉਹਨੂੰ ਰਸੋਈ ਦੇ ਵਿੱਚ ਹੀ ਉਹ ਕਰ ਲਾਂਗੀ ਤੇ ਕਿਉਂਕਿ ਸਾਡੇ ਕੋਲ ਨਾ ਇਹ ਕੱਪੜਿਆਂ ਵਾਸਤੇ ਨਾ ਬ ਐਕਸਟਰਾ ਜਗ੍ਹਾ ਹੈ ਬੜੀ ਵੱਡੀ ਬੜਾ ਵੱਡਾ ਸਾਨੂੰ ਉਹਨਾਂ ਨੇ ਬਰਾਂਡਾ ਜਿਹਾ ਦਿੱਤਾ ਵ ਉਹ ਕਦੇ
ਅੱਛਾ ਉਹ ਬਾਹਰ
ਇਕੱਠਾ ਬਾਹਰ ਹੀ ਕਰਲਓਗੇ ਕਟਿੰਗ ਮੈਂ ਬਾਹਰ ਹੁਣ ਕੱਲ ਕਰਵਾਵਾਂਗੀ ਜਾ ਕੇ ਟੰਕੀ ਰਖਵਾਵਾਂਗੀ ਕੱਲ ਕੱਲ ਹੁਣ ਮ ਬੜਾ ਕੰਮ ਹੋਏਦਾ ਕੱਲ ਅੱਜ ਵੀ ਬੜਾ ਕੰਮ ਸੀਗਾ ਅੱਜ ਬਾਥਰੂਮ ਦੋਨਾਂ ਦੇ ਕਿਰਾਏ ਨਹੀਂ ਹਿੰਮਕਾਲ ਜ ਜਗ੍ਹਾ ਦਿੱਤੀ ਨਾ ਫਿਰ ਮੈਂ ਸਾਰਾ ਧਮਕੀ ਦਾ ਕੰਮ ਕਰਵਾਵਾਂਗੀ ਟੈਂਕੀ ਫੀਡਿੰਗ ਕਰਵਾ ਦਾਂਗੀ ਨਾ ਕਿਸੇ ਨੇ ਪਾਣੀ ਦੀ ਪ੍ਰੋਬਲਮ ਹੋਵੇ ਤੇ ਵਧੀਆ ਦੀ ਇੱਕ ਟੰਕੀ ਰੱਖੀ ਦੀ ਆਪਣੀ ਪਰਸਨਲ ਸਹੀ ਜਾਂਦੀ ਹੈ ਤੇ ਉਹਦੇ ਚ ਹਾਂ ਆਪਣੀ ਟੰਕੀ ਦਿਖਾ ਦਿੱਤੀ ਕਿ ਇੱਕ ਹੋਰ ਉਹਦੇ ਚੋਂ ਇੱਕ ਥੋੜਾ ਜਿਹਾ ਕਨੈਕਟ ਚੱਲੇ ਦੀ ਤੇਦਾ ਇੱਕ ਗੁੱਸਾ ਖਾੀ ਚ ਖਾਲੀ ਬਈ ਕਿਸੇ ਵੇਲੇ ਪਾਣੀ ਨਾ ਆਏ ਤੇ ਚਲੋ ਅਂ ਟੂਟੀ ਚਲਾ ਕੇ ਇੱਕ ਗੁੱਸਾਖਾਨੇ ਚ ਕਨੈਕਸ਼ਨ ਦੇ ਦਿੱਤੀ ਚੱਲ
ਅੱਛਾ ਉਹ ਬਾਹਰ ਹੀ ਬਾਥਰੂਮ
ਹਾਂ ਨਹੀਂ ਬਾਥਰੂਮ ਬਾਹਰ ਵਾਲੇ ਚ ਨਹੀਂ ਦਿੱਤਾ ਬੱਚਿਆਂ ਵਾਲੇ ਅੰਦਰ ਰੂਮ ਚ ਜਿਹੜਾ ਅਟੈਚ ਹੈ ਨਾ ਕਿਉਂਕਿ ਉਹ ਉਹਦੇ ਨਾਲ ਅਟੈਚ ਹੋ ਰਿਹਾ ਸੀ ਜਿਹੜਾ ਵੱਡੀ ਜਗ੍ਹਾ ਲਿ ਦੀਏ ਨਾ ਫੁੱਲੀ ਅੱਗੇ ਬਰਾਂਡਾ ਦੇ ਨਾਲ ਅਟੈਚ ਹੋ ਰਿਹਾ ਸੀ ਉਦੋਂ ਹਾਜ਼ਨ
ਅੱਛਾ
ਉਥੇ ਉਹ ਟੈਂਕੀ ਰੱਖ ਕੇ ਉੱਥੇ ਕਨੈਕਸ਼ਨ ਦੇ ਦਿੱਤਾ ਇੱਕ ਕਨੈਕਸ਼ਨ ਉੱਥੇ ਵੀ ਦੇ ਦਿੱਤਾ
ਤੇ ਉੱਥੇ ਬਾਹਰ ਬਾਹਰ ਤੇ ਗ੍ਰੀਨ ਗ੍ਰੀਨ ਜਾ ਬਣਾ ਰਹੇ ਨੇ ਪਾਰਕ ਜਾ
ਹਾਂ ਹਾਂ ਕਫ ਵੀ ਜ੍ਹਾ ਜਿੱਦਾਂ ਵੱਡਾ ਕਾਹ ਨੇ ਇੰਨੀ ਵੱਡੀ ਜਗ੍ਹਾ ਹਾਂ ਛੋਟਾ ਜਗ੍ਹਾ ਨੇ ਸਾਡੇ ਨਾਲ ਵਾਲੀਆਂ ਨੇ ਬਣਾਏ ਦਾ ਬੜਾ ਸੋਹਣਾ ਗਾਰਡਨ ਬਣਾਇਆ ਦਾ ਤੁਹਾਨੂੰ ਮੈਂ ਵੀਡੀਓ ਲ ਕਰਕੇ ਕੇ ਦਿਖਾਵਾਂਗੀ ਕੱਲ ਜਾਵਾਂਗੀ ਤੇ ਹ ਤੇ ਮੈਂ ਘਰ ਆਏਗੀ ਹ ਰਾਤ ਹੋ ਗਈ ਹ ਤੇ ਤੇ ਉਹਨਾਂ ਨੇ ਬੜਾ ਅੱਛਾ ਬਣਾਇਆ ਦਾ ਉਹਨਾਂ ਨੇ ਪੂਰੇ ਡਨ ਬਣਾਇਆ ਦਾ ਆਪਣਾ ਤੇ ਇਏਧਰ ਮਤਲਬ ਕਿ ਇਹ ਜਿਹੜਾ ਮੇਰੇ ਪਾਸੇ ਨਾ ਉੱਥੇਰ ਕੁਛ ਵੀ ਨੀ ਹੈਦਾ ਥੋੜ੍ਹਾ ਜਿਹਾ ਸ਼ੈੱਡ ਵੀ ਪਵਾਵਾਂਗੇ ਉੱਥੇ ਮੈਂ ਇੱਕ ਰੂਮ ਜਿਸ ਤਰ੍ਹਾਂ ਬਣਾ ਦਾਂਗੀ ਸ਼ੈੱਡ ਪਾ ਕੇ ਸ਼ੈੱਡ ਦਾ ਰੂਮ ਬਣਾ ਸਕਦੇ ਹਾਂ ਅਸੀਂ ਠੀਕ
ਅੱਛਾ
ਉਂਝ ਨਹੀਂੀ ਬਣਾ ਸਕਦੇ ਅਸੀਂ ਹਾਂ ਹਾਂ ਹਾਂ ਹਾਂ ਉਹ ਪਾ ਕੇ ਬਣਾ ਸਕਦੇ ਹ ਹਮ ਉਹਦਾ ਸ਼ੈਡ ਦਾ ਰੂਮ ਬਣ ਸਕਦਾ ਉਹ ਬਣਵਾਵਾਂਗੀ ਹ ਬਣਵਾਣਾ ਸੀ ਪਰ ਹੁਣ ਥੋੜਾ ਕੰਮ ਜਿਹੜਾ ਜ਼ਿਆਦਾ ਥੱਕ ਗਏ ਹਾਂ ਤੇ
ਥ ਕਿ ਫਲਾਟ ਯ
ਫਲੈਟ-ਫਲੈਟ-ਫਲੈਟ-ਫਲੈਟ, ਪੰਜਵੇਂ ਮਲੇ ਤੇ ਪੰਜ ਪੰਜਵੇਂ ਮਾਲੇ ਤੇ ਪੰਜਵੇਂ ਮਾਲੇ ਤੇ ਹੀ ਜਗ੍ਹਾ ਮਿਲਦੀ ਹੈ ਹਾਂ ਪੰਜਵੇਂ ਵਾਲੇ ਨੂੰ ਹੀ ਮਿਲਦੀ ਹੈ ਜਗ੍ਹਾ ਥੱਲੇ ਵਾਲੇ ਨੁੰ ਨੀ ਮਿਲਦੀ। ਜਿਆਦਾ ਐਸ, ਆ ਜਗ੍ਹਾ ਜਿਹੜੀ ਮਿਲਦੀ ਹੈ ਨਾ, ਉਹ ਪੰਜਵੇਂ ਮਾਲੇ ਦੇ, ਹਾਂ, ਪੰਜਵੇਂ ਮਾਲੇ ਤੇ ਜਿਸ ਸਭ, ਥਾਵਾਂ ਦੇ ਚਾਰ-ਚਾਰ ਮਕਾਨ ਨੇ ਨਾ
ਹੂੰ-ਹੂੰ,
ਹਾਂ ਤੇ ਪੰਜਵੀਂ ਮਾਲੇ ਤੇ ਚਾਰ ਮਕਾਨ ਨੀ ਹੈਗੇ। ਦੋ ਹੀ ਮਕਾਨ ਨੇ ਔਰ ਦੋ ਖੁੱਲੀ ਜਗ੍ਹਾ ਹੈ ਹਾਂ। ਪੰਜਵੇ ਮਾਲੇ, ਲਿਫਟ ਲੱਗੀ ਹੋਈ ਐ। ਲਿਫਟੀ ਤ ਤੁਰਦਾ ਹਾਲਤ ਖਰਾਬ ਹੋ
ਹਾਂ ਲਿਫਟ ਹੈ ਤਾਂ ਤੇ ਸਹੀ ਹੈ ਯਾਰ ਚੱਲ ਚੜ੍ਹ ਕੇ ਤਾਂ ਬੰਦਾ ਪਰੇਸ਼ਾਨ ਹੋ ਜਾਏ।
ਹਾਂ ਨਹੀਂ-ਨਹੀਂ ਲਿਫਟ ਲੱਗੀ ਦੀ ਹੈ। ਲਿਫਟ ਕਰਕੇ ਲਿਆਏ ਇਹ ਅਸੀਂ ਤੀਜੇ ਮਾਲੇ ਦੇ ਰਹਿੰਦੇ ਹਾਂ ਤੇ ਬੜਾ ਤੰਗ ਹੋ ਜਾਂਦੇ ਸੀ ਤੁਰ ਪੌੜੀਆਂ ਚੜ-ਚੜ ਕੇ ਇੱਥੇ ਲਿਫਟ ਨੀ ਹੈਗੀ ਜਿੱਥੇ ਅਸੀਂ ਪਹਿਲਾਂ ਹਾਂ ਤੀਸਰਾ ਸੀ ਨਾ ਉਥੇ ਇੱਥੇ ਤੇ ਅਸੀਂ ਚੱਲਦੇ ਸਾਂ, ਤੇ ਥੱਕ ਜਾਂਦੇ ਸੀ, ਦੋ ਤੱਕ ਤੇ ਚੜਿਆ ਜਾਂਦਾ। ਤੀਜੇ ਤੱਕ ਨੀ ਚੜਿਆ ਜਾਂਦਾ ਤੀਜੇ ਚ ਬੜਾ ਤੰਗ ਹੋਣਾ ਪੈਂਦਾ ਥਕਾਨ ਹੋ ਜਾਂਦੀ ਹੈ, ਉੱਥੇ ਤੇ ਚੋੜੀਆਂ ਪੋੜੀਆਂ ਨੇ ਹੈ। ਉਥ ਬੜਾ ਵਧੀਆ, ਅੱਛਾ ਮਕਾਨ ਜ਼ਿਆਦਾ ਇਹਦੇ ਨਾਲੋਂ, ਤਾਂ ਕਰਕੇ ਤੇ ਹੁਣ ਅਸੀਂ ਤਾਂ ਕਰਕੇ ਮੈਂ ਕਿਹਾ ਹਾਂ ਬਾਥਰੂਮ ਹੁੰਦੀ ਤੇ ਟੂਟੀਆਂ ਦੀ, ਹੋਈ ਹੈ ਜੇ ਬਾਕੀ ਟੋਵਲ ਦੇ ਐਂਗਲ ਲਵਾਣੇ, ਤੇ ਸਭ, ਸ਼ਾਵਰ ਵੀ ਲੱਗ ਗਿਆ। ਉਹ ਸਭ ਅੰਦਰ ਹੀ ਕਰਵਾਮਾਗੇ ਕੱਲ, ਕਰਾਵਾਂਗੀ ਜਾ ਕੇ, ਫੇਰ ਸਾਰਾ ਦਿਨ ਉੱਥੇ ਹੀ ਨਿਕਲ ਜਾਂਦਾ ਤੇ, ਇਸ ਟਾਈਮ ਆਕੇ ਥਕ ਥੱਕ ਜਾਈ ਦਾ ਬੜਾ ਜ਼ਿਆਦਾ ਥਕਾਨ ਹੋ ਜਾਂਦੀ ਹੈ ਕਿਉਂਕਿ ਅਜੇ ਹਾਂ। ਕਿਉਂਕਿ ਬੱਸ ਇੱਕ ਪਾਸੇ ਕਲਰ ਵਾਲੇ ਲੱਗੇ ਦੇ ਨੇ। ਇੱਕ ਪਾਸੇ ਲਾਈਟ ਵਾਲਾ ਲੱਗਿਆ ਦਾ ਹੈ। ਇੱਕ ਪਾਸੇ ਇਹ ਗੁਸਲਖਾਨੇ ਚ ਤਿੰਨ-ਤਿੰਨ ਬੰਦੇ ਲਾਏ। ਨਾ ਅਲੱਗ-ਅਲੱਗ ਤਾਂ ਕਰਕੇ ਹਾਂ। ਤਾਂ ਹੀ ਜਲਦੀ ਹੋਗਾ ਨਾ। ਮੈਂ ਮਤਲਬ ਕਿ ਪਾਠ ਰਖਾਉਣਾ ਹੈ ਨਾ ਫਿਰ। ਤਾਂ ਕਰਕੇ ਤੇ ਫੇਰ, ਤਾਂ ਕਰਕੇ ਕੁੜੀ ਆਈਦੀ ਹੈ ਨਾ ਤੇ ਮੈਂ ਉਹਦੇ ਆਉਣ ਤੋਂ ਪਹਿਲਾਂ-ਪਹਿਲਾਂ ਪਾਠ, ਉਹਦੇ ਹੁੰਦੇ ਆ ਪਾਠ ਹੋ ਜਾਏ ਤੇ ਸਹੀ। ਨਾ ਫਿਰ ਉਹਨੇ ਚਲੇ ਜਾਣਾ। ਤੇ ਮੈਂ ਕਿਹਾ ਚੱਲ ਤਾਂ ਕਰਕੇ ਚੱਲ ਦੋ, ਚਾਰ ਦਿਨ ਕੁੜੀ ਰਹਿ ਵੀ ਲੇਗੀ ਉਹ ਮਕਾਨ ਦੇ ਵਿੱਚ ਜਾਣ ਤੋਂ ਪਹਿਲਾਂ। ਤਾਂ ਕਰਕੇ ਫਿਰ ਲੱਗੇ ਦੇ ਸਕਰਾਨ
ਅੱਛਾ ਹਾਂ, ਵਾਦੀਆਂ ਸਾਡਾ ਤੇ। ਸਹੀ ਚੱਲ ਵਾਦੀਆਂ ਸਬ ਵਾਦੀਆਂ।
ਪੜ੍ਹਾਈਆਂ ਦੀਆਂ ਛੁੱਟੀਆਂ ਪੈਂਦੀਆਂ ਬੱਚਿਆਂ ਦੀਆਂ ਜਾਂ ਚਾਲੂ ਨੇ ਪੜ੍ਹਾਈਆਂ ਅੱਛਾ ਛੁੱਟੀਆਂ।
ਹਾਂ ਛੁੱਟੀਆਂ ਖੇਡਣ ਚਲੇ ਜਾਂਦੇ ਨੇ ਖੇਡਣ ਪਏ ਦੇ ਨੇ ਬੱਚੇ।
ਪਾਸੇ ਤੇ ਬਸ ਖੁੱਲ ਜਾਣੇ ਨੇ ਮਕਾਨ ਹ ਦੁਹ ਸਕੂਲ ਤਾਂ ਸੋਮਵਾਰ ਤੋਂ ਸਕੂਲ ਖੁੱਲ ਜਾਣੇ ਨੇ ਇਹ ਵਾਲੇ ਪਾਸੇ ਅੱਜ ਹਾਂ।
ਤੇ ਜੂਨ ਵਿੱਚ ਤੇ ਛੁੱਟੀਆਂ ਪੈਂਦੀ ਹ, ਸਕੂਲ ਕਿਵੇਂ ਖੁੱਲਦੇ ਪਏ ਨੇ।
ਸਾਡੇ ਛੁੱਟੀਆਂ ਪੈਂਆਂ ਹੋ ਗਏ ਡੇਢ ਮਹੀਨਾ ਹੋ ਗਿਆ ਐ। ਹਾਂ, ਮੇਰੀ ਪੋਤਰੀ ਨੂੰ ਡੇਢ ਮਹੀਨੇ ਤੋਂ ਛੁੱਟੀਆਂ ਹਾਂ। ਡੇਢ ਮਹੀਨੇ ਤੋਂ ਛੁੱਟੀਆਂ ਪਈ ਦੀਆਂ ਨੇ। ਪੋਤਰੀ ਮੇਰੀ ਨੂੰ ਤੇ ਹਾਂ ਹੁਣ ਉਹਦੇ
ਅਪ੍ਰੈਲ ਤੋਂ ਪੈ ਜਾਂਦੀ ਆਂ ਉੱਥੇ ਛੁੱਟੀ
ਹਾਂ। ਅਪ੍ਰੈਲ ਤੋਂ ਪੈਦਲ ਨ ਚੁੱਕ ਗਰਮੀ ਬੜੀ ਹੁੰਦੀ ਐ ਨਾ ਸਾਡੇ ਇੱਧਰ ਵਾਲੇ ਪਾਸੇ ਨਾ ਬਾਹਲੀ ਗਰਮੀ ਤੇ ਗਰਮੀ ਸਾਡੇ ਤੇ ਹੁਣੇ ਨਹੀਂ ਹੁਣ ਤੇ ਥੋੜੀ ਘੱਟ ਜਾਏਗੀ ਅੱਗੇ ਜੇ ਲੇਕਿਨ ਗਰਮੀ ਤੇ ਅਪ੍ਰੈਲ ਤੋਂ ਹੀ ਪੈ ਰਹੀ ਐ ਬੜੀ ਮਾਰ ਚ ਈ ਚਾਲੂ ਹੋ ਜਾਂਦੀ ਇਹ ਵਾਲੇ ਪਾਸੇ। ਗਰਮੀ, ਤਾਂ ਕਰਕੇ। ਹੂੰ। ਤਾਂ ਕਰਕੇ ਫੇਰ ਉਹ ਨਹੀਂ-ਨਹੀਂ ਇੱਧਰ ਤੇ ਛੁੱਟੀਆਂ ਹੋਈ ਦੀਆਂ ਨੇ। ਪਈ ਦੀਆਂ ਨੇ ਬੱਚਿਆਂ ਦੀਆਂ ਸਕੂਲ ਖੁੱਲ ਜਾਣੇ ਤੇ ਅੱਛਾ ਚਲੋ ਵਧੀਆ। ਹਾਂ ਉਹ ਵਾਲੇ ਪਾਸੇ ਤਾਂ ਸਾਨੂੰ ਪਤਾ ਐ ਹੋ ਜਾਂਦਾ। ਤਾਂ ਕਰਕੇ
ਚਲੋ ਠੀਕ ਐ ਫਿਰ ਵਧੀਆ ਕਰਾਓ ਫਿਟਿੰਗ ਸ਼ੁਟਿੰਗ ਹਨਾਂ। ਦੇਖਦੇ ਆ ਫਿਰ ਮਿਲਦੇ ਆ ਕਦੀ ਹਨਾਂ।
ਚਲੋ ਠੀਕ ਏ ਆਣਾ ਜ਼ਰੂਰ ਘਰ ਹੈਨਾ। ਹਾਂ, ਓਕੇ ਓਕੇ ਹਾਂ ਠੀਕ ਐ ਬਾਏ ਬਾਏ।